ਹੋ।
ਸਤਿ ਸ੍ਰੀ ਅਕਾਲ ਜੀ ਹੈ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ।
ਹੋਰ ਠੀਕ ਠਾਕ। ਹਾਂਜੀ ਅਸੀਂ ਤਾਂ ਵਧੀਆ ਤੁਸੀਂ ਹਾਂਜੀ ਹਾਂਜੀ ਅਸੀਂ ਸਭ ਠੀਕ ਠਾਕ ਹਾਂ, ਤੁਸੀਂ ਸੁਣਾਓ।
ਰੋਟੀ ਖਾ ਲਈ।
ਹਾਂਜੀ, ਬਸ ਹੁਣੇ ਹੀ ਵਿਹਲੇ ਹੋਏ ਆ ਰੋ। ਰੋਟੀ ਖਾ ਕੇ ਭਾਂਡੇ ਵਗੈਰਾ ਮਾਂਜ ਕੇ। ਹੋਰ ਤੁਸੀ‌।
ਅਸੀਂ ਵੀ ਠੀਕ ਆਂ ਬਸ ਰੋਟੀ ਖਾ ਕੇ ਹਟੀ ਸੀ ਬਸ। ਮੈਂ ਕਿਆ ਚੱਲ ਫੋਨ ਮਿਲਾਲਾ ਮੈਂ ਤਵਾਨੂੰ, ਬੜੇ ਦਿਨ ਹੋ ਗਏ ਸੀ ਮੈ ਕਿਆ
ਹਾਂਜੀ-ਹਾਂਜੀ, ਕਾਫੀ ਟਾਈਮ ਹੋ ਗਿਆ, ਉਹਨਾਂ ਤੁਸੀਂ ਕੀਤਾ ਨਾ ਮੈਂ ਕੀਤਾ, ਬਸ ਘਰ ਦੇ ਕੰਮਾਂ ਵਿੱਚ ਈ ਬੰਦਾ ਉਲਝਿਆ ਰਹਿੰਦਾ।
ਹਾਂਜੀ, ਓ ਤੇ ਹੈ। ਹਾਂਜੀ। ਚਲਾ ਗਿਆ ਤੂੰ?
ਓ ਹੋਰ ਕੀ ਬਣਾਇਆ ਅੱਜ?
ਬਸ ਅਸੀਂ ਦਾਲ ਬਣਾਈ ਸੀ, ਮਾਂਹ ਛੋਲਿਆਂ ਦੀ।
ਅੱਛਾ ਮਾਹ ਛੋਲਿਆ ਦੀ ਦਾਲ ਬਣਾਈ ਸੀ। ਚੋਲ ਬਣਾਏ ਸੀ ਨਾਲ, ਫੁਲਕੇ ਬਣਾਏ ਸੀ।
ਨ‌ਈਂ- ਨ‌ਈਂ ਫੁਲਕੇ ਰਾਤ ਦੇ ਟਾਈਮ ਫੁਲਕੇ ਬਣਾਨੀ। ਚੋਲ ਨੀ ਖਾਂਦੇ।
ਨਈ, ਕਈ ਤਾਂ ਬੜੇ ਈ ਪਸੰਦ ਕਰਦੇ ਆ ਨਾ ਚੋਲ।
ਹਾਂਜੀ।
ਦਿਨੇ ਵੀ, ਰਾਤੀ ਵੀ।
ਹਾਂਜੀ।
ਹੋਰ ਸੁਣਾਓ। ਹੋਰ ਸੋ ਗਏ ਸਾਰੇ ਬੱ, ਬੱਚੇ ਸੋ ਗੇ?
ਹਾਂ।
ਬੜੀ ਜਲਦੀ ਸੋ ਗੇ।
ਮੇਰੇ ਤਾਂ ਜਾਗਦੇ ਪੇ ਆ।
ਹਾਂਜੀ। ਗੁੱਡੀਆਂ ਜਾਗਦੀ ਪਈ ਏ। ਹੋਰ ਮੈਂ ਕਿਆ ਚੱਲ, ਅਸੀਂ ਕਰ ਲੀਏ ਸਕੂਲ ਬਾਰੇ ਗਲ। ਸਕੂਲ ਤੇ ਟੋਪਿਕ ਮੈ ਸਕੂਲ ਬੱਚੇ ਜਾਂਦੇ ਹੈਗੇ ਨੇ ਸਹੀ ਰਹਿੰਦੇ ਹੈਗੇ ਨੇ। ਘਾਰ ਤੁਹਾਨੂੰ ਪਤਾ ਐ ਘਾਰ ਤਾਂ ਬਿਲਕੁਲ ਈ
ਘਰ ਤਾਂ ਦੇਖੋ ਬੱਚਾ ਬਿਲਕੁਲ ਨ‌ਈ ਪੜ੍ਹਦਾ ਬਿਲਕੁਲ ਵੀ ਨੀ ਪੜ੍ਹਦੇ। ਪੜ੍ਹਲਾਂ ਗੇ, ਛੁੱਟੀਆਂ ਛੁੱਟੀਆਂ ਨੇ ਤਾਂ ਬੱਚਿਆਂ ਨੇ ਕਾਪੀ ਹੱਥ ਈ ਨੀ ਲਾਈ।
ਬਿਲਕੁਲ ਵੀ ਨੀ, ਸਹੀ ਗੱਲ ਹੈਗੀ ਬਿਲਕੁਲ ਵੀ ਨੀ, ਸਕੂਲੇ ਜਾਂਦੇ ਕੋਈ ਸਿਖ
ਜਿਹੜਾ ਕੰਮ ਕਰ ਲਿਆ ਜਿਹੜਾ ਕਰਮਾਂ ਨੇ ਦਿੱਤਾ ਸੀ, ਉਹ ਸਾਰਾ ਕਰ ਲਿਆ। ਫਿਰ ਬੈ ਕੇ
ਹਾਂ, ਹਾਂਜੀ। ਹੈਲੋ।
ਲਿਖਣ ਦਾ ਤਾਂ ਪ੍ਰੋਜੈਕਟ ਸੀ, ਉਹ ਤੋਂ ਬਾਅਦ ਤੁਹਾਨੂੰ ਮਾਂਵਾ ਨੇ ਹੀ ਬਣਾਣੇ ਹੁੰਦੇ ਆ। ਬੱਚੇ ਕਿੱਥੇ ਬਣਾਦੇ ਏ।
ਹਾਂਜੀ-ਹਾਂਜੀ। ਹਾਂਜੀ, ਉਹ ਤੇ ਬੱਚੇ ਈ ਬਨੋ ਬੱਚਿਆਂ ਨੂੰ ਕਿੱਥੇ, ਮਾਵਾਂ ਨੂੰ ਮਿਲਦੇ ਨੇ ਪ੍ਰੋਜੈਕਟ।
ਹਾਂ-ਹਾਂ, ਪ੍ਰੋਜੈਕਟ ਤਾਂ ਮਾਵਾਂ ਵਾਸਤੇ ਈ ਆ ਉਹਨਾਂ ਨੂੰ, ਜਿਸ ਤਰ੍ਹਾਂ ਚਾਟ ਵਗੈਰਾ ਮਿਲ ਗਿਆ। ਵਾਟਰਸਾਈਕ ਕ ਦਾ ਮਿਲਿਆ ਕੁੜੀ ਨੂੰ, ਸਟਕਚਰ ਔਫ ਪਲਾਂਟ ਦਾ ਮਿਲਿਆ। ਉਹ ਤਾਂ ਕਰਕੇ ਬਸ ਉਹ ਵੀ ਬਣਾ-ਬਣੂ ਕੇ ਵੇਲ੍ਹੇ, ਤੁਹਾਡੇ ਖੁੱਲ ਗਏ ਸਕੂਲ ਬੱਚਿਆਂ ਦੇ?
ਹਾਂਜੀ, ਕੱਲ੍ਹ ਤੋਂ ਜਾਣ ਲੱਗ ਗੇ, ਬੱਚੇ ਸਕੂਲ
ਸਾਡੇ ਨੀ ਸਾਡੇ ਸੋਮਵਾਰ ਤੋਂ ਜਾਣਗੇ।
ਅੱਛਾ, ਨ‌ਈ ਕਹਿੰਦੇ ਪਏ ਸੀ ਬਈ ਸੋਵਨ ਤੇ ਜਾਵਾਗੇ। ਮੈਂ ਕਿਆ ਨ‌ਈਂ ਇੱਕ ਤਾਰੀਕ ਤੋਂ ਖੁੱਲੇ ਨੇ ਤੁਸੀਂ ਜਾਓ ਤੁਸੀਂ ਸਕੂਲ।
ਨ‌ਈਂ, ਸਾਡਾ ਆ ਨੂੰ ਤਾਂ ਮਲਬ ਕਿ ਮੈਸੇਜ ਈ, ਅ ਛੇ ਤੋਂ ਈ ਆਇਆ ਸੀ ਹਨਾ, ਛੇ ਤੋਂ ਈ ਖੁੱਲ੍ਹੇ ਰਹੇ ਨੇ ਉਹ ਤਾਂ ਮੈਂ ਤਾਂ ਛੁੱਟੀ ਕਰਾਂਦੀ ਨੀ ਬੱਚੇ ਵੀ ਕਹਿੰਦੇ, ਮੰਮੀ ਤਾਂ ਛੁੱਟੀ ਕਰਾਂਦੀ ਨੀ। ਬਿਮਾਰ ਵੀ ਹੋਵੋਂਗੇ ਨਾ ਕਿ, ਸਕੂਲ ਚਲੇ ਜਾਓ। ਉਧਰੋਂ ਮੈ ਨਾ ਜੇ ਜ਼ਿਆਦਾ ਬਿਮਾਰ ਹੋਏ ਫੋਨ ਕਰਾ ਦੇਣਾ। ਲੈਨ ਆਜਾਂ ਗੇ।
ਹਾਂ ਸਹੀ ਗੱਲ ਆ। ਘਰ ਬਹਿ ਕੇ ਤੁਹਾਨੂੰ ਪਤਾ ਘਰ ਬਹਿ ਕੇ ਬਿਮਾਰ ਵੀ ਹੁੰਦੇ ਆ। ਤਾਂ ਵੀ, ਉਠਕ ਉਠ ਕ ਓਠ ਕੁਦ ਲਾਏ ਰੱਖਦੇ ਨੇ ਬੱਚੇ। ਹਾਂ ਅ ਹੈਲੋ।
ਹੈਲੋ।
ਹਾਂਜੀ
ਮੇਰੇ ਬੱਚੇ ਆਰਾਮ ਤਾਂ ਦੇਖੋ ਕਰਦੇ ਹੀ ਨੀ।
ਹਾਂ ਸਹੀ ਗੱਲ ਹੈਗੀ ਐ।
ਪੜ੍ਹਾਈ ਤੇ ਬਿਲਕੁਲ ਨੀ ਹੈਗੀ।
ਹੋਰ ਸੁਣਾਓ?
ਨਹੀਂ ਮੈਨੂੰ ਬਹੁਤ ਤੰਗ਼ ਕਰਦੇ ਆ।
ਹੋਰ
ਹੈਲੋ
ਹੈਲੋ ਉਹ ਕਿੱਥੇ ਚਲੇ ਗਈ ਸੀ।
ਨਹੀਂ- ਨਹੀਂ ਵ ਕੋਲ ਆਵਾਜ਼ ਹੀ ਨੀ ਆਈ ਸੀ ਹੋਰ?
ਹਾਂ ਕੋਈ ਥੋੜਾ ਨਾ ਨੈਟਵਰਕ ਇਸ਼ੂ ਵੀ ਹੋ ਜਾਂਦਾ ਨਾ ਵਿਚ- ਵਿਚ।
ਹਾਂ ਅ ਹੋਰ ਕੀ ਬਣਾ ਲਿਆ ਅੱਜ ਤੁਸੀਂ ਕਿਹੜੀ ਰੈਸਪੀ ਬਣਾਈ ਹੈ।
ਅੱਜ ਤਾਂ ਅਸੀਂ ਭਿੰਡੀਆਂ ਹੀ ਬਣਾਈਆਂ ਸੀ ਇਹ ਤਾਂ ਕਿਸੇ ਪਾਪਾ ਦਾ ਗ ਸੀ ਮਤਲਬ ਕਿ ਭਿੰਡੀੀਆਂ ਨਾਲ ਫੁੱਲ ਕੇ ਬੱਚੇ ਭਿੰਡੀਆਂ ਖਾਂਦੇ ਨੀ। ਹੋ ਗਿਆ ਸੀ ਸਾਡੇ ਵਾਸਤੇ ਦਹੀਂ ਆ ਨਾ ਅਸੀਂ ਦਹੀਂ ਨਾਲ ਰੋਟੀ ਖਾ ਲਵਾਂਗੇ ਬੱਚਿਆਂ ਨੂੰ ਤਾਂ ਦਹੀਂ ਨਾਲ ਖਾਧੀ। ਅਸੀਂ ਭਿੰਡੀ ਔਰ ਦਹੀਂ ਨਾਲ ਖਾਧੀ ਫਿਰ, ਬੱਚੇ ਖਾਂਦੇ ਹੀ ਨੀ ਭਿੰਡੀਆਂ।
ਨਹੀਂ ਮੇਰੇ ਬੱਚੇ ਸਵੇਰੇ ਸਪੈਸ਼ਲੀ ਗਏ ਪਰਸੋ ਮ ਅ ਕੱਲ ਰਾਤੀ ਮੰਗਾਈ ਐ।
ਹਾਂਜੀ
ਬਈ ਪਾਪਾ ਪਿੰਡੀਆਂ ਲੈ ਕੇ ਆਣਾ। ਸਵੇਰੇ ਭਿੰਡੀਆਂ ਲੇ ਕੇ ਗਏ ਨੇ, ਖਾਈਏ। ਹੁਣ ਦਾਲ ਬਣਾਈ ਸੀ ਮਾਂਹ ਛੋਲਿਆਂ ਦੀ। ਔਰ ਤੁਸੀਂ ਭਿੰਡੀਆਂ ਕਿਵੇਂ ਬਣਾਦੇ ਔ।
ਅਸੀਂ ਤਾਂ ਦੇਖੋ ਕੱਟਕੇ ਵੀ ਬਣਾਈ ਹੀ ਲੈਂਦੇ ਆ। ਵਿੱਚ ਮੰਮੀ ਭਰਕੇ ਵੀ ਬਣਾ ਦਿੰਦੇ ਆ ਨਾ, ਭਰਵੀਆਂ ਵੀ ਬਣਾ ਦਿੰਦੇ ਆ ਭਿੰਡੀਆਂ। ਮਸਾਲਾ ਭਰ ਕੇ ਵਿੱਚ ਨਮਕ, ਮਿਰਚ ਨਾ ਲੂਣ ਵਗੈਰਾ। ਲੂਣ- ਮਿਰਚ, ਹਲਦੀ, ਗਰਮ ਮਸਾਲਾ ਪਾ ਲਿਆ, ਜਾ ਚਾਟ ਮਸਾਲਾ ਪਾ ਲੋ। ਥੋ ਅੰਬਚੂਰ ਪਣ 'ਚ ਪਾ ਕੇ। ਇਸਨੂੰ ਇਹ ਵਿੱਚ ਮਤਲਬ ਕਿ ਚੀਰਾ ਲਾ ਕੇ ਨਾ ਜਿਸ ਤਰ੍ਹਾਂ ਭਿੰਡੀਆਂ ਧੋ ਲਓ। ਧੋ ਕੇ ਸਿਖਾ ਲ ਲੋ ਫਿਰ ਪੂੰਜ ਲੋ ਪੂੰਜਣ ਦਾ ਚੀਰਾ ਲਾ। ਫਿਰ ਇਹੀ ਮਸਾਲਾ ਲੂਣ ਮਿਰਚ ਹੀ ਭਰ ਦਿੰਦੇ।
ਅੱਛਾ ਅੱਛਾ।
ਇੱਕ ਉਹ ਜਿਵੇਂ ਸਿੰਪਲ ਬਣਾਉਂਦੇ ਜਿਹੜੇ ਪਿਆਜ ਦਾ ਤੜਕਾ ਲਾ ਕੇ ਕੱਟ ਕੇ
ਅੱਛਾ ਹਾਂਜੀ ਹਾਂਜੀ
ਹਾਂਜੀ ਜਿਂ ਬਣਨਣ ਵਾਲੀ ਹੁੰਦੀ ਥੜਾ ਅੰਬਚੂਰ ਪਾਵੇ ਹੁੰਦੇ ਆ।
ਹਾਂ ਆਮਚੂੂਰ ਅਸੀਂ ਕੱਟ ਹੀ ਪਾਈ ਗਲੇ ਬਈ ਖ਼ਰਾਬ ਹੋ ਜਾਂਦੇ ਅਮਚੂ ਨਾਲ।
ਸਾਡੇ ਬੱਚੇ ਤਾਂ ਦੇਖੋ ਖਾਂਦੇ ਹੀ ਨੀ ਪੀਆਂ ਫਰ ਅਸੀਂ ਤਾਂ ਪਾ ਲੈਂਦੇ ਹ ਪੀੜੀਆਂ ਲੇਸਲੀਆਂਆਂ ਮੈਂ ਜਾਂਦੀ ਆ ਜੀ ਨਾ ਪਾਓ ਥੋੜੀ ਖਿਟਾਸ ਜ ਨਾ ਪਾਓ।
ਅਸੀਂ ਆਜ ਬਣਾਈ ਅਸੀਂ ਨੀ ਲੇਸ ਲੈਸ ਪਹਿਲੇ ਤਲ ਲੈਂਦੇ ਹਾਂ ਪਹਿਲੇ ਪਿੰਡੀ
ਅੱਛਾ ਤੁਂਕੇ ਬਣਾਉਂਦੇ ਹੋ। ਨਹੀਂ ਅਸੀਂ ਤਲਕੇ ਨਹੀਂ ਬਣਾਉਂਦੇ ਨਾ ਫ ਮੰਮੀ ਨੂੰ ਹਾਰਟ ਦੀ ਪ੍ਰੋਬਲਮ ਹੈ ਮੈਨੂੰ ਮਨ।
ਅੱਛਾ
ਸੀਕੇ ਨੀ ਬਣਾਉਂਦੇ ਕੋਈ ਵੀ ਸਬਜ਼ੀ
ਉਹਓ ਫਿਰ ਲੈਸ ਲਗ ਪ ਸਾਰਾ ਬ ਦੂਰ ਹੋ ਜਾਂਦਾ ਨਾ,
ਹਾਂ ਹਾਂ, ਜੀ ਤਲ ਲੋ ਚ ਜਾਂਦਾ
ਹਾਂ ਉਹ ਸਹੀ ਬਣਦੀ ਹੈਗੀ ਉਹੀ ਬੱਚੇ ਖਾ ਖੁਸ਼ ਹੋਦੇ ਸਾਡੇ ਅਸੀਂ ਤੇ ਖਾਂਦੇ ਨੀ ਹੈਗੇ ਉਹ ਬੱਚੇ ਖਾਂਦੇ ਹੈਗੇ ਨੇ, ਇਹਨਾ ਵਾਸਤੇ ਤੇ ਮੰਗਵਾਈ ਦੀ ਹੈ, ਹਮ-
ਸਾਡੇ ਤਾਂ ਭਿੰਡੀ ਹੀ ਨੀ ਖਾਦੇਂ, ਸਾਡੇ ਤਾਂ ਘੀਆ ਦੇ ਜ਼ਿਆਦਾ ਸ਼ੌਕੀਨ ਹੈ।
ਅੱਛਾ- ਸਾਡੇ ਤੇ ਖਾਂਦੇ ਨੀ ਹਰੀ ਸਬਜ਼ੀਆਂ, ਹਰੀ ਸਬਜ਼ੀ ਖਾ
ਮੁੰਡੇ ਤਾਂ ਮੇਰੇ ਨੂੰ ਬੜੀ ਪਸੰਦ ਹੈ ਹੈਗੀ ਹਾ ਉਹਨੂੰ ਤਾਂ ਘਿਆ ਹੈ ਜਿੰਨੇ ਮਰਜ਼ੀ ਵਾਰ ਖਿਲਾ ਦੋ, ਪਰ ਜੇ ਤੁਸੀਂ ਕੀ ਆ ਕਿਸ ਕੁੱਕਰ ਵਿੱਚ ਬਣਾ ਦ ਨਾ, ਉਹ ਨਹੀਂ ਖਾਂਦਾ ਉਹ-
ਅੱਛਾ-
ਉਹਨੂੰ ਕੜਾਹੀ ਵਿੱਚ ਮਤਲਬ, ਸੁੱਕੇ ਸੁੱਕੇ ਨਾ ਜਿਸ ਤਰ੍ਹਾਂ ਆਲੂ ਉਸ ਤਰ੍ਹਾਂ ਜੇ ਬਨਦੀ ਸੁੱਕੀ ਵੀ ਉਹ ਅੱਛੀ ਪਸੰਦ ਹੈ ੳਹ ਘੀਆ ਨੂੰ ਨਾ ਕਹਿੰਦਾ, ਛੋਟਾ ਹੁੰਦਾ ਨਾ ਕਹਿੰਦਾ ਹੀ ਛੋਟੇ ਆਲੂ ਹੈ ਇਹ ਛੋਟੇ ਆਲੂ ਹੈ
ਅੱਛਾ, ਇਹ ਸਾਡੇ ਤਾਂ ਖਾਂਦੇ ਹੀ ਨਹੀਂੀ ਹੈਗੇ ਘੀਆ ਤੋਰੀ, ਕੁਛ ਵੀ ਨੀ ਹੈ ਮੂੰਹ ਨੱਕ ਵਡਦੇ
ਮੇਰੇ ਬੱਚੇ ਹਰੀ ਸਬਜ਼ੀਆਂ ਵਿੱਚ ਬ ਸਭ ਤੋਂ ਜ਼ਿਆਦਾ ਘਿਆ ਹੀ ਖਾਂਦੇ। ਹੋਰ ਨਈ ਤੋਰੀ, ਟੀਂਡੇ ਨਹੀਂ ਖਾਂਦੇ। ਹਾਂ, ਫਿਰ ਮੈਂ ਕੱਟ ਕੇ ਨਾ, ਘਰੋਂ ਹਾਂ ਹਾਂ -ਹਾਂ, ਕੱਟ ਕੇ ਏਦਾ ਪਿਆਜ- ਟਮਟਰ ਪਾ ਕੇ ਹਨਾ! ਨਹੀਂ ਪਾਣੀ ਜਿਸ ਤਰ੍ਹਾਂ ਛੋੜਦੀ ਨਾ ਤੁਸੀਂ। ਕੜਾਏ ਪਾਣੀ ਛੋੜ ਲਿਆ ਤੁਸੀਂ ਢੱਕਣ ਮਤਲਬ ਉਤਾਰ ਕੇ ਨਾ ਗੈਸ ਤੇਜ਼ ਕਰਦੋ- ਫੇਰ ਸਾਰਾ ਪਾਣੀ ਸੁੱਕ ਜਾ ਤੇਜ ਗੈਸ ਤੇ ਨਾ ਤੇ ਚਲਾਉਂਦੇ ਰਹੋ, ਮਤਲਬ ਕੜਛੀ ਮਾਰਦੇ ਰਹੋ-
ਚ ਅਸੀਂ ਪਾਣੀ ਪਾਈਏ ਨਾ ਪਾਈਏ ਉਹ ਕੀ ਪਾਣੀ ਛੋੜ ਦਿੰਦੇ ਬਹੁਤ ਜ਼ਿਆਦਾ
ਹਮ, ਘੀਆ ਛੋੜ ਲੈਂਦਾ ਜੇ ਅਸੀਂ ਕੁੱਕਰ ਚ ਨਹੀਂ ਦੇਖੋ ਕਿੰਨਾ ਪਾਣੀ ਹੋ ਜਾਂਦਾ ਪਰ ਅਸੀਂ ਕੜਾਹੀ ਵਿੱਚ ਬਣਾਉਂਦੇ ਹਾਂ, ਤੇਜ਼ ਗੈਸ ਚ ਹੀ ਬਣਾਓ ਫਿਰ ਪਾਣੀ ਸੁੱਕ ਜਾਂਦਾ
ਅੱਛਾ
ਪਾਣੀ ਰਹਿ ਗਿਆ ਫ਼ਿਰ ਤਾਂ ਮੁੰਡੇ ਨੇ ਖਾਣੀ ਹੀ ਨੀ
ਹਾਂ ਉਹ ਤੇ ਹੈਗਾ, ਫਿਰ ਤੇ ਬੱਚੇ ਬਿਲਕੁਲ ਨਾ ਖਾਣ
ਹਾਂ, ਬੱਚਿਆਂ ਦੀ ਮਨਪਸੰਦ ਹੋਏਗੀ ਤਾਂ
ਹਾਂ,
ਨਹੀਂ
ਆਹੋ! ਫੇਰ ਉਹ ਤੇ ਖਾਂਦੇ ਹੀ ਨੀ ਹੈਗੇ।
ਆਹ ਫਿਰ ਬਣਾਉਣ ਦਾ ਵੀ ਕੀ ਫਾਇਦਾ ਕਿ ਬੱਚਿਆਂ ਨੇ ਨਈ ਖਾਧੀ ਉਹਨਾ ਵਾਸਤੇ ਤਾ ਬਣਾਉਂਦੇ ਆ, ਦੇਖੋ ਕੋਈ ਕਹਿ ਦਾ ਕੁੱਕਰ ਵਿੱਚ ਬਣਾ ਲਓ ਜਲਦੀ ਬਣ ਜਾਏਗੀ।
ਹਾਂ, ਅਸੀਂ ਫਿਰ ਕੁੱਕਰ ਵਿਚ ਹੀ ਬਣਾਈ ਦੀ ਹੈਗੀ ਏ।
ਹਾਂ, ਹੁਣ ਜਿਸ ਤਰ੍ਹਾਂ ਛੁੱਟੀਆਂ ਗੈਸਟ ਵਗੈਰਾ ਆਏ ਸੀ ਘਰ ਮਹਿਮਾਨ ਆਏ ਸੀ ਤਾਂ ਫੇਰ ਉਹ ਕਹਿੰਦੇ ਸੀ ਕੁਕਰ ਚ ਬਣਾ ਲਓ ਤਾਂ ਮੇਰੇ ਮੁੰਡੇ ਨੇ ਖਾਧੀ ਹੀ ਨਹੀਂ, ਉਹਨੇ ਨੀ ਖਾਧੀ। ਹਮ, ਚੱਲ ਨਹੀਂ ਮੈਂ ਇਥੇ ਖਾਣੀ ਆ ਫਿਰ ਉਹਨੇ ਖਾਧੀ ਨ ਫਿਰ ਮੈਂ ਕਨੂੰ ਪਸੰਦ ਹੀ ਨਹੀਂ ਕੁੱਕਰ ਵਾਲੀ।
ਹਾਂਜੀ ਅਸੀਂ ਵੀ ਅੱਜ ਬਨਾਈ ਸੀ ਮਾਂ- ਛੋਲੇ ਦੀ ਦਾਲ ਉਹ ਖਾ ਲਈ ਸੀ ਬੱਚੇ ਨੇ-
ਨਹੀਂ, ਮਾਂ -ਛੋਲਿਆ ਦੀ ਦਾਲ ਤਾਂ ਮੈਨੂੰ ਵੀ ਬਹੁਤ ਪਸੰਦ ਹੈ।
ਹਮ, ਅਸੀਂ ਤਾਂ ਕਈ ਬਣਾਉਂਦੇ ਨੇ ਨਾਲ ਚੋਲ ਬਣਾਉਂਦੇ ਨੇ ਪਰ ਅਸੀਂ ਨਹੀਂ ਸਾਡੇ ਬ ਚੇ ਕਹਿੰਦੇ ਰਾਤ ਦੇ ਟਾਈਮ ਕਹਿੰਦੇ ਖਾਣੇ ਵੀ ਨਹੀਂ ਚਾਹੀਦੇ ਚੌਲ
ਹਾਂ, ਕਈ ਨਹੀਂ ਖਾਂਦੇ ਰਾਤੀ ਦਾ ਮੇਰੀ ਵੀ ਮਾਸੀ ਦੀ ਕੁੜੀ ਐ ਨਾ ਓ ਵੀ ਜਿਵੇਂ ਰਾਤੀ ਖਾ ਲੈ ਨਾ ਚੋਲ ਖਾ ਲੇ ਨਾ ਤੇ ਓਦੀਆਂ ਅੱਖਾਂ ਸੁੱਜ ਜਾਂਦੀਆਂ।
ਹਾਂ, ਓ ਬਾਈ ਕਰ ਜਾਂਦੇ ਹੈਗੇ ਨਾ।
ਫਿਰ ਓ ਖਾਂਦੇ ਈ ਨੀ ਜਦਦੀ ਮਤਲਬ ਡਰ ਡਰਜੇ ਗਈ। ਓ ਖਾਂਦੀ ਨੀ ਹੈਗੀ ਨਈ ਮੈਂ ਸਵੇਰੇ ਉੱਠਾਂਗੀ ਨਾ ਮੇਰੇ ਅੱਖਾਂ ਸੁੱਜ ਜਾਣਗੀਆਂ। ਜੇੜੇ ਦੇਖੋ ਖਾਂਦੇ ਰਹਿੰਦੇ ਓਨਾਂ ਨੂੰ ਕੁਛ ਵੀ ਨੀ ਹੁੰਦਾ। ਸਾਡੇ ਵਰਗੇ ਬਹੁਤ ਘੱਟ ਖਾਂਦੇ ਆ। ਸਾਡੇ ਵਾਲੇ ਮਹੀਨੇ ਚ ਤੁਸੀਂ ਮੰਨ ਲੋ ਕਿ ਪੰਜ ਕਿੱਲੋ ਚਾਵਲ ਵੀ ਨੀ ਲੱਗਦੇ।
ਸਾਡੇ ਵੀ ਨੀ ਲੱਗਦੇ ਗੇ, ਸਾਡੇ ਕੀ ਬਈ ਜਿਵੇਂ ਬਈ ਬਣਾਣੇ ਹੋਣ ਨਾ ਸ਼ਾਮ-ਦੁਪਹਿਰ ਦੇ ਟਾਈਮ ਖਾਂਦੇ ਬਸ, ਇਸ ਤੋਂ ਇਲਾਵਾ ਨਈ।
ਹਾਂ ਬਸ ਅਸੀਂ ਬਣਾਣਾ ਜ ਨਾ ਰਾਜਮਾਂ ਬਣਾ ਲਏ ਰਾਜਮਾਂ ਨਾਲ ਖਾ ਲਏ, ਕੜੀ ਨਾਲ ਖਾ ਲਏ। ਕਾਲੇ ਛੋਲੇ ਬਣਾਏ ਉਸ ਨਾਲ ਖਾ ਲੇ ਚਾਵਲ।
ਹਾਂਜੀ। ਅਸੀਂ ਵੀ ਜ਼ਿਆਦਾ ਲੱਗ ਜਾਂਦੇ ਜਿਵੇਂ ਖਿਚੜੀ ਬਣਾ ਲਈ ਤਾਂ ਲੱਗਦੇ ਹੈਗੇ ਨੇ।
ਹਾਂ ਗਰਮੀ ਵਿੱਚ ਖਿਚੜੀ ਵੀ ਹਲਕਾ ਭੋਜਨ ਆ ਲੱਗ ਜਾਂਦਾ।
ਕਿਉਂਕਿ ਮੇਰੇ ਬੱਚੇ ਖਿਚੜੀ ਖਾ ਕੇ ਖੁਸ਼ ਰਹਿੰਦੇ ਨੇ।
ਹਾਂ ਬੱਚੇ ਮੇਰੇ ਵੀ ਖਾ ਲੈਂਦੇ ਆ, ਦਲੀਆਂ ਵੀ ਖਾ ਲੈਂਦੇ ਆ।
ਹਾ, ਦਲੀਆ ਵੀ ਬਣਾ ਲਈਦਾ, ਖਿਚੜੀ ਵੀ ਬਣਾ ਲਈ ਦੀ ਐ।
ਹਾਂਜੀ-ਹਾਂਜੀ। ਚਲੋ! ਅੱਛਾ ਫੇਰ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ-ਹਾਂਜੀ। ਫ ਕ ਜੇ
ਹਾਂਜੀ, ਠੀਕ ਹੈ। ਸਤਿ ਸ਼੍ਰੀ ਅਕਾਲ।